ਹੈਲੋ ਹੈਲ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੋਰ ਸੁਣਾਓ ਕੀ ਹਾਲ-ਚਾਲ ਹੈ? ਬਸ ਠੀਕ ਹੈ।
ਹਾਂਜੀ, ਹੋਰ ਕੀ ਕਰਦੇ ਵਸੀਂ?
ਬਸ ਬੈਠੇ ਹੋਏ ਸੀ, ਹੁਣ ਵੇਲੇ ਹੋ ਕੇ ਬੈਠੇ ਹਾਂ। ਹਾਂਜੀ ਹਾਂਜੀ
ਹੋਰ ਹੋ ਗਈ ਰੋਟੀ ਪਾਣੀ?
ਹਾਂਜੀ ਰੋਟੀ ਰੋਟੀ ਤੇ ਬਣਾ ਬੈਠੇ ਸ ਰੀ ਬਣਾ ਬੈਠੇ ਹਾਂ। ਜਿਸ ਲੇ ਆਉਣਗੇ, ਉਸਦੇ, ਬਹਿ ਕੇ ਖਾ ਲਵਾਂਗੇ। ਰੋਟੀ ਅਜੇ ਨਹੀਂ ਬਣਾਈ, ਗਰਮ-ਗਰਮ ਬਣਾਵਾਂਗੇ ਜਿਸ ਲਈਲੇ ਆਉਣਗੇ ਉਸ ਲਈ ਬਣਾ ਲਵਾਂਗੇ ਸ। ੀ ਬਣਾ ਕੇ ਰੱਖ ਦਿੱਤੀ ਹੈ, ਹਾਂਜੀ।
ਅੱਛਾ ਅੱਛਾ, ਮੈਂ ਕਿਹਾ, ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਨਹੀਂ ਹੋਈ ਸੀ। ਤੇ, ਮੈਂ ਕਿਹਾਿਆ ਮੈਂ ਨਾਹਾਂ ਤੇ ਪਤੋੜ ਦੇ ਪੱਤੇ ਲਿਆਏ ਸੀ ਤੇ ਮੈਂ ਨਾ, ਤੁਹਾਡੇ ਕੋਲੋਂ ਖਾਧੇ ਸੀ ਇੱਕ ਵਾਰੀ। ਤੇ ਬੜੇ ਸਵਾਦ ਬਣੇ ਹੋਏ ਸੀ।
ਅੱਛਾ, ਅੱਛਾ, ਅੱਛਾ।
ਤੇ ਮੈਂ ਕਿਹਾ, ਮੈਂ ਇੱਕ ਵਾਰੀ ਤੁਹਾਡੇ ਕੋਲੋਂ ਪੁੱਛਾਂ, ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ? ਤੇ ਤਾਂ ਮੈਂ ਤੁਹਾਨੂੰ ਫੋਨ
ਹਾਂ, ਉਹ ਨੀ ਸਵਾਦ ਬਣਦੇ। ਹਾਂਜੀ-ਹਾਂਜੀ, ਦੱਸ ਦਿੰਦੀ ਹਾਂ। ਕੋਈ ਗੱਲ ਨਹੀਂ, ਦੱਸ ਦਿੰਦੇ ਹਾਂ। ਅਅ ਅਮ ਇਹ ਮਹੀਨਾ ਹੀ, ਬਸ ਪੰਦਰਾਂ-ਵੀਹ ਦਿਨ ਹੀ ਆਉਂਦੇ ਨੇ ਇਹ ਪੱਤੇ।
ਹਾਂ ਹਾਂ।
ਹਾਂਜੀ। ਤੇ ਤੇ ਤੁਸੀਂ ਗੁੱਛੀਆਂ ਲੈ ਲਓ ਦੋ ਗੁੱਛੀਆਂ ਲੈ ਲਓ, ਤਿੰਨ ਗੁੱਛੀਆਂ ਲੈ ਲਓ। ਹੈਂ! ਜਿਸਰ, ਦੋ ਮੰਨ ਲਓ ਦੋ ਗੁੱਛੀਆਂ ਲਈਆਂ ਤੁਸੀਂ। ਅਤੇ, ਅਤੇ ਇੱਕ ਬਾਟੀ ਲੈ ਲਓ ਬੇਸਣ ਦੀ।
ਅੱਛਾ-ਅੱਛਾ।
ਜੀ। ਪਹਿਲੇ ਤਾਂ ਤੁਸੀਂ ਪੱਤਿਆਂ ਨੂੰ ਉਹਦੀ ਡੰਡੀਆਂ ਲਾ ਲਓ।
ਹਮ ਹਮ
ਡੰਡੀਆਂ ਲਾ ਕੇ ਫ਼ਿਰ ਉਹਨੂੰ ਧੋ ਲਓ ਧੋ ਕੇ ਰੱਖ ਦਿਓ ਮੂੰਹ ਤੇ ਕਰਕੇ ਪਾਣੀ ਭਰੂਣ ਦੇ ਉੱਤੇ ਰੱਖ ਦਿਓ ਉਹ ਸਾਰਾ ਪਾਣੀ ਨੱਚੜ ਜਾਏਗਾ ਪ ਕੁੱਤਿਆਂ ਤੇ ਜੋ ਵੀ ਹੋਏਗਾ ਪਾਣੀ ਜਿੰਨਾ ਉਹ ਸਾਰਾ ਨੱਚੜ ਜਾਏਗਾ ਅਤੇ ਫਿਰ ਤੁਸੀਂ ਬੇਸਣ ਲੈ ਲਓ ਬਾਟੀ ਇੱਕ ਬੇਸਣ ਦੀ ਲੈ ਲਓ ਉਹਦੇ ਵਿੱਚ ਤੁਸੀਂ ਜਵਾਇਨ ਪਾਓ ਤੇ ਤੇਲ ਇੱਕ ਕੜਛੀ ਤੇਲ ਦੀ ਗਰਮ ਕਰਨੀ ਰੱਖ ਦਿਉ।
ਅੱਛਾ ਅੱਛਾ
ਹਾਂਜੀ ਹਾਂਜੀ ਇੱਕ ਕੜਛੀ ਤੇਲ ਦੀ ਗਰਮ ਕਰਨੀ ਰੱਖ ਦਿਓ ਉਹਦੇ ਵਿੱਚ ਇੱਕ ਚਮਚ ਪਾ ਦਿਓ ਹਲਦੀ ਦੀ ਤੇ ਜਵਾੈਨ ਇੱਕ ਚਮਚ ਪਾ ਦਿਓ ਥੋੜ੍ਹੀ ਜਿਹੀ ਹਿੰਗ ਪਾ ਦਿਓ ਦੋ ਗੁੱਛੀਆਂ ਹੁੰਦੀਆਂ ਲੱਸਣ ਦੀਆ
ਹੱ
ਛਿੱਲ ਕੇ ਘੁੱਟ ਕੇ ਉਹ ਵਿੱਚ ਪਾ ਦਿਓ ਹਾਂਜੀ। ਓਹ ਤੇਲ 'ਚ ਨਹੀਂ, ਪਾਣੀ ਗੁੱਛੀ। ਲਸਣ, ਉਹ ਵੱਖਰਾ ਕੁੱਟ ਕੇ ਵੇਸਣ ਚ' ਪਾਉਣਾ ਹੈ। ਹਾਂ-ਹਾਂਜੀ, ਬਸ ਹਲਦੀ। ਤੇ ਜਵਾੈਨ ਇਹ 'ਚ ਬਸ ਇਹ ਦੋ-ਤਿੰਨ ਨਾਲ ਗਰਮ ਮਸਾਲਾ। ਇਹ ਤੇਲ 'ਚ ਪਾ ਕੇ, ਉਹ ਬੇਸਣ ਹੀ 'ਚ ਪਾ ਦੇਣਾ ਤੇਲ।
ਅੱਛਾ, ਅੱਛਾ, ਅੱਛਾ।
ਹਲਦੀ ਵਾਲਾ ਤੇਲ ਵਿੱਚ ਪਾ ਦੇਣਾ ਫਿਰ ਨਮਕ ਪਾ ਲਉ, ਨਮਕ ਪਾ ਲਉ। ਬਸੇ ਨੂੰ ਫ਼ਿਰ ਲਾ ਲਓ ਥੋੜਾ ਅਮਚੂਰ ਹਾਂਜੀ ਹਾਂਜੀ ਇੱਕ ਚਮਚ ਆਮਚੂੂਰ ਦਾ ਪਾ ਲਓ ਇੱਕ ਚਮਚ ਅਮਚੂੂਰ ਦਾ ਪਾ ਲੋ ਫਿਰ ਉਹਨੂੰ ਹਾਂ ਲਓ ਹਾਂਜੀ ਹਾਂਜੀ ਹਰੀਆਂ ਮਿਰਚਾਂ ਪਾ ਲਓ ਫਿਰ ਉਹਨੂੰ ਘੁਲਾ ਲਓ ਵੇਸਣ ਨੂੰ ਅੱਛੀ ਤਰ੍ਹਾਂ ਲੋਹੜੀਆਂ ਵਿੱਚ ਹੋ ਜਾਂਦੀਆਂ ਨਾ ਤੇ ਉਹ ਸਾਰੀਆਂ ਅੱਛੀ ਤਰ੍ਹਾਂ ਮੈਟ ਕਰ ਲਓ ਫਿਰ ਉਹਨੂੰ ਫੇਰ ਉਹਨੂੰ ਪੱਤਿਆਂ ਤੇ ਲਾਓ ਇੱਕ ਇੱਕ ਪੱਤਾ ਲੈ ਕੇ
ਅੱਛਾ
ਫਿਰ ਉਹਨੂੰ ਸਿੱਧਾ ਭਵੇ ਪੁੱਠੇ ਪਾਸੇ ਲਾਉਣੇ ਬੇਸਣ
ਅੱਛਾ ਅੱਛਾ
ਹਾਂਜੀ ਪੁੱਠੇ ਪਾਸੇ ਵੀ ਵੇਸਣ ਨਾਲ ਫੇਰ ਉਹਨੂੰ ਇੱਕ ਤੇ ਇੱਕ ਲਹਿਰ ਪੱਤੇ ਤੇ ਲਾਇਆ ਹੋਏ ਵੇਸਣ ਫਿਰ ਦੂਜਾ ਉੱਤੇ ਰੱਖਿਆ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇਸ ਤਰ੍ਹਾਂ ਰੱਖਣਾ ਇੱਕੋ ਜੇ ਡੰਡੀਆਂ ਹੈ ਨਾ ਡੰਡੀਆਂ ਜਿਹੜਾ ਪਾਸੇ ਹੁੰਦਾ ਇੱਕੋ ਨੀ ਲਾਉਣੀ ਆ ਇੱਕ ਇੱਧਰ ਲਾਉਣੀ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਲਾਣੇ ਨੇ ਚਾਰ ਤੁਸੀਂ ਪੱਤੇ ਕਰ ਲਓ ਚਾਰ ਪੱਤੇ ਫ਼ਿਰ ਇਧਰੋਂ ਵੀ ਫੋਲਡ। ਕਰ ਲਓ ਇੱਧਰੋਂ ਵੀ ਫੋਲਡ ਬਣਾ ਲਓ ਫਿਰ ਤੁਸੀਂ ਰੋਲ ਬਣਾ ਕੇ ਨਾ ਹਾਂਜੀ ਫਿਰ ਰੋਲ ਬਣਾ ਕੇ ਉੱਤੋਂ ਧਾਗੇ ਨਾਲ ਲਵੇਟ ਲਓ ਧਾਗੇ ਨਾਲ ਲਵੇਟ ਕੈਸਾ ਪੂਣੀਆਂ ਬਣਾ ਲਉ ਤੁਸੀਂ ਦੋ ਤਿੰਨ ਪੂਣੀਆਂ ਬਣਨਗੀਆਂ ਐਸਾ ਪੂਨੀਆਂ ਬਣਾ ਲਉ ਫਿਰ ਤੁਸੀਂ ਇੱਕ ਪਤੀਲਾ ਲੈ ਲਓ ਉਹਦੇ ਥੱਲੇ ਤੁਸੀਂ ਚਮਚ ਰੱਖਦੇ ਹੋ ਜਾਂ ਤੀਲੇ ਆਉਂਦੇ ਨੇ ਬਈ
ਹਾਂ ਹਾਂ ਹਾਂ
ਉਹ ਥੱਲੇ ਰੱਖ ਦਿਓ ਫਿਰ ਉੱਤੇ ਪੌਣੀਆਂ ਰੱਖ ਦਿਓ ਸਿਮ ਸੇਕੇ ਥੱਲੇ ਇੱਕ ਕੱਪ ਪਾਣੀ ਦਾ ਪਾ ਦਿਓ ਫਿਰ ਉੱਤੇ ਪੌਣੀਆਂ ਰੱਖ ਦਿਓ ਫਿਰ ਬੰਦ ਕਰ ਦਿਓ ਅੱਛੀ ਤਰ੍ਹਾਂ ਹਾਂਜੀ ਪੂਰਾ ਢੱਕਣ ਪੂਰਾ ਫਿੱਟ ਆਵੇ ਢੱਕਣ ਚੋਂ ਭਾਫ ਬਾਹਰ ਨਾ ਨਿਕਲੇ
ਅੱਛਾ ਅੱਛਾ
ਹਾਂਜੀ ਉਹ ਉ ਤੇ ਰੱਖ ਕੇ ਫੇਰ ਤੁਸੀਂ ਅੱਧੇ ਘੰਟੇ ਵਾਸਤੇ ਛੋੜ ਦਿਓ ਹਲਕੇ ਸੇਕੇ ਤੇ ਉਹ ਫਿਰ ਗੱਲ ਜਾਣਗੇ ਹਾਂਜੀ ਉਹ ਪੂਂਡੀਆਂ ਦੇਖ ਲਓ ਚਾਕੂ ਨਾ ਜਿਰਾ ਜਿਹਾ ਅੰਦਰ ਕਰਕੇ ਬਈ ਗਲ ਗਏ ਨੇ ਪੱਤੇ ਤੇ ਗੱਲ ਕੇ ਵਿੱਚ ਚੱਕ ਹਾਂਜੀ ਫੇਿਰ ਬਸ ਬੰਦ ਕਰ ਦਿਓ ਫਿਰ ਉਹਨੂੰ ਠੰਡੇ ਹੋ ਜਾਣਗੇ ਫਿਰ ਉਹਨੂੰ ਗੋਲ ਗੋਲ ਕੱਟੋ ਚਾਕੂ ਨਾਲ ਕੱਟ ਕੇ ਜਾਂ ਫਰਾਈ ਕਰੋ ਜਾਂ ਤਵੇ ਤੇ ਤੁਸੀਂ ਥੋੜ੍ਹਾ ਤੇਲ ਪਾ ਕੇ
ਹਮ-ਹਮ
ਇਸ ਤਰ੍ਹਾਂ ਭੁਣ ਲਓ ਬਸ ਬਹੁਤ ਸਵਾਦ ਬਣਦੇ ਨੇ ਚਟਨੀ ਨਾ ਖਾਓ ਮਿੱਠੀ ਚਟਨੀ ਨਾ ਖਾਓ ਜਾਂ ਉਸ ਤਰ੍ਹਾਂ ਹੀ ਹਾਂ ਜਿ ਪਰੌਂਠੀ ਬਣਾ ਕੇ ਪਰੌਂਠੀ ਨਾਲ ਵੀ ਬੜੇ ਸਵਾਦ ਲੱਗਦੇ ਨੇ
ਹਮ ਹਮ
ਹਾਂਜੀ ਹਾਂਜੀ ਬਸ
ਚਲੋ ਬਣਾਵਾਂਗੇ ਹੁਣ ਹੁਣ ਮੈਂ ਨਾ ਇੰਝੇ ਹੀ ਬਣਾਉਦੀ ਹਾਂ
ਅੱਛਾ-ਅੱਛਾ ਠੀਕ ਹੈ ਠੀਕ ਹੈ ਹਾਂਜੀ-ਹਾਂਜੀ ਹਾਂਜੀ ਸਾਡੇ ਤਾਂ ਸਰਦਾਰ ਜੀ ਬੜੇ ਖਾਂਦੇ ਨੇ ਉਹਨਾਂ ਨੂੰ ਤਾਂ ਬਸ ਖਤਮ ਹੁੰਦੇ ਨੇ ਹਾਂਜੀ ਕਹਿੰਦੇ ਨੇ ਬਸ ਉਹ ਪਤੋੜ ਲਿਆ ਆਏ ਨੀ ਪਤੋੜ ਬਾਜ਼ਾਰ ਚ ਅਜੇ ਆਈ ਨਹੀਂ ਮੈਂ ਹਜੇ ਬਣਾਏ ਨਹੀਂ ਹੁਣ ਬਣਾਵਾਂਗੀ ਹੁਣ ਕੱਲ੍ਹ ਵੇਖੇ ਨੇ ਤੇ ਉਹ ਤੇ ਸਹੀ ਨ ਸਾਫ਼ ਨੀ ਪੱਤੇ ਹੈਗੇ ਸੀ
ਅੱਛਾ ਹਾਂ ਪੱਤੇ ਨਾ ਨਰਮ-ਨਰਮ ਹੋਣੇ
ਹਾਂਜੀ ਜਿਆਦਾ ਵੱਡੇ ਵੀ ਨਾ ਉਹ ਫੇਿਰ ਪੱਕੇ ਹੁੰਦੇ ਨੇ ਉਹ ਬੜਾ
ਪੱਕੇ ਹਾਂ ਉਹ ਕੱਚੇ ਵੀ ਰਹਿ ਜਾਂਦੇ ਨੇ ਵਿੱਚੋਂ ਤਾਂ ਵੀ
ਹਾਂਜੀ-ਹਾਂਜੀ ਨੋਰਮਲ ਸਾਈਜ਼ ਹੋਵੇ ਨਾ ਪੱਤਿਆਂ ਦਾ ਉਹ ਸਹੀ ਰਹਿੰਦੇ ਨੇ
ਹਮ
ਹਮ
ਚਲੋ
ਹਾਂਜੀ
ਚਲੋ ਫਿਰ ਚਲੋ ਠੀਕ ਹੈ ਫਿਰ ਮੈਂ ਬਣਾਉਂਦੀ ਹਾਂ ਹੁਣ ਪਤੋੜ ਹੈ ਨਾ
ਹਾਂਜੀ-ਹਾਂਜੀ
ਹਾਂਜੀ ਠੀਕ ਹੈ ਚਲੋ ਸਤਿ ਸ਼੍ਰੀ ਅਕਾਲ